ਹੈਲੋ ਹੈਲੋ ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ।
ਕਿਵੇਿਆ
ਹਾਂਜੀ ਹਾਂਜੀ ਠੀਕ ਕ ਤੁਸੀਂ ਦੋ ਕਿਵੇਂ ਹਾਂਜੀ ਹਾਂਜੀ ਹੋਰ ਕਿਵੇਂ ਆ ਘਰ ਸਭ। ਬਸ ਗਰਮੀ ਹੋ ਰਹੀ ਹੈ ਬਹੁਤ ਜ਼ਿਆਦਾ
ਸਾਡੇ ਅਚ ਅੱਜ ਤਾਂ ਥੋੜਾ ਠੀਕ ਹੈ ਮੀਂਹ ਅੱਛਾ ਹਟਕਿਆ ਅੱਜ ਹਲਕਾ ਹ ਜਿਹਾ ਮੌਸਮ ਠੰਡਾ ਹੈ ਅੱਜ ਤਾਂ ਨੀ ਤਾਂ ਗਰਮੀ ਬਹੁਤ ਸੀ ਹੈਨਾ
ਕੱਲ ਸਾਡੇ ਵੀ ਬਾਰਿਸ਼ ਹੋਈ ਸੀ ਪਰ ਮਤਲਬ ਅੱਜ ਅੱਜ ਐਵੇਂ ਹੋ ਗਿਆ ਨਾ ਹਾਂ ਅੱਜ ਐਵੇਂ ਹੋ ਗਿਆ ਨਾ ਕਿ ਕਾਫ਼ੀ ਧੁੱਪ ਨਿਕਲ ਗਏ ਧੁੱ ਕਾਫ਼ੀ ਤੇਜ਼ ਸੀ ਥੋੜ੍ਹੀ ਫੇਰ ਤੁਹਾਨੂੰ ਪਤਾ ਹੀ ਹੈ ਫੇਰ ਥੋੜੀ ਹੋਮਜ਼ ਜੀ ਹੋ ਜਾਂਦੀ ਹੈ ਫੇਰ ਬਾਰਿਸ਼ ਤੋਂ ਬਾਅਦ ਬਾਰਿਸ਼ ਘੱਟ ਪਈ ਏ ਨਾ
ਪਤਾ ਨੀ ਮਹਿੰ ਬਾਰਿਸ਼ ਘੱਟ ਪਈ ਏ ਪਰ ਫਿਰ ਵੀ ਠੀਕ ਠੀਕ ਹੈ ਹਜੇ ਦੇਖੋ ਮੌਸਮ ਬਦਲ ਗਿਆ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਸੀ ਹੂੰ, ਬਹੁਤ ਗਰ ਬੁਰਾ ਹਾਲ ਸੀ ਗਰਮੀ ਚ ਨਾ ਹੋਰ ਸਹੀ ਗੱਲ ਹੈ ਗਰਮੀ ਚ ਸਾਫ਼ ਸਾਫ ਸਫਾਈ ਦਾ ਵੀ ਔਖਾ ਐ ਮੱਖੀਆਂ ਮੱਛਰ ਬਹੁਤ ਹੋ ਜਾਂਦੇ ਆ ਬਹੁਤ ਮਾਰ ਗਲੀਆਂ ਵਿੱਚ ਵਿੱਚ ਵੀ ਸਮੈਲ ਆਣ ਜਾਂਦੀ ਏ ਸਫ਼ਾਈ ਨਾਲ ਮੈਨੂੰ ਬਹੁਤ
ਹਮ ਉਹੀ ਹੈ ਵੀ ਮੈਂ ਤਾਂ ਬੱਚਿਆਂ ਨੂੰ ਨਾਲ ਲਗਾਇਆ ਇਨਾ ਮਤਲਬ ਹਾਂ ਇਨਾ ਹਨੇਰੀ ਤੂਫਾਨ ਆਇਆ ਫਿਰ ਮੈਂ ਬੱਚਿਆਂ ਨੂੰ ਵੀ ਨਾਲ ਲਗਾਇਆ ਹਾਂਜੀ ਸਟਾਟ
ਫਾਇਦਾ ਉਠਾਓ ਤੁਸੀਂ ਹਾਂ ਛੁੱਟੀਆਂ ਸਟਾਰਟ ਹੋਈਆਂ ਬੱਚਿਆਂ ਨੂੰ ਨਾਲੇ ਚਲੋ ਵਧੀਆ ਸਾਫ਼ ਸਫ਼ਾਈ ਕਰਨ ਗੇ ਥੋੜਾ ਇਹਨਾਂ ਨੂੰ ਵੀ ਪਤਾ ਲੱਗਾ ਲਗੇਗਾ ਘਰ ਦੇ ਕੰਮ ਕਰਾਣੇ ਸ਼ੌਕ ਨਾਲ ਕਰਦੇ ਆ ਕਿ ਔਖੇ ਔਖੇ ਕਰ ਰਹੇ ਆ
ਹਜੇ ਤਾਂ ਸ਼ੌਂਕ ਨਾਲ ਕਰਦੇ ਦੋ ਚਾਰ ਦਿਨ
ਔਖੇ ਹੋ ਜਾਣਗੇ ਇਹ ਤਾਂ ਹੈ ਬਿਲਕੁਲ ਬਿਲਕੁਲ ਹਾਂਜੀ ਪਤਾ ਕੀ ਸਫ਼ਾਈ ਵੀ ਫੇਰ ਡੀਪ ਕਰਨੀ ਪੈਂਦੀ ਹੈ ਮੱਛਰ ਹੀ ਬਹੁਤ ਸੀਗਾ ਇੰਨਾ ਮੱਛਰ ਸੀ ਮੱ ਮੱਛਰ ਕੋਕਰਚ ਸਭ ਨਿਕਲ ਆਂਦੇ ਗਰਮੀ ਚ ਬਾਹਰ
ਬਾਰਿਸ਼ ਕਰਕੇ
ਗਈ ਹੋਈ ਸੀ ਹੋਰ ਕੁਛ ਮੈਂ ਗਈ ਹੋਈ ਸੀ ਪਿੱਛੋਂ ਘਰ ਦਾ ਬੁਰਾ ਹਾਲ ਹੋ ਜਾਂਦਾ ਚਾਰ ਪੰਜ ਦਿਨ ਹਨਾ ਸਫ਼ਾਈ ਵਾਲੀ ਨੂੰ ਮੈਂ ਕਰਤਾ ਗਈ ਬਟ ਉਹਨੇ ਨਾ ਤੁਹਾਨੂੰ ਪਤਾ ਡੀਪ ਸਫਾਈ ਕੀਤੀ ਨੀ ਮੈਂ ਕੀਤੀ ਹੋਈ ਸੀ ਫਿਰ ਵੀ ਆ ਕੇ ਮੈਂ ਹਨੇਰੀ ਹਨਾ। ਕਰਕੇ ਨਾ ਬਹੁਤ ਬੁਰਾ ਹਾਲ ਹੋ ਗਿਆ ਹਨੇਰੀ ਕਰਕੇ। ਮਿੱਟੀ ਮਟਾਰ ਸਭ ਮੈਨੂੰ ਤਾਂ ਦੇਖ ਗਏ ਤਾਂ ਕਾਹਲ ਪੈ ਰਈ ਐ ਬੋਤ ਜ਼ਿਆਦਾ
ਸਈ ਗਲ ਐ। ਨਈ ਸਫ਼ਾਈ ਤਾਂ ਦੇਖੋ ਜ਼ਰੂਰੀ ਐ ਹੈ ਨਾ ਇੱਕ ਕੈਂਦੇ ਨੇ ਵੀ ਕੁੱਤਾ ਵੀ ਪੂੰਛ ਮਾਰ
ਸਕੂਨ ਚ ਮਾਰ ਜਦੋਂ ਹਾਂ ਜਦੋਂ ਅਸੀਂ ਸਕੂਲ ਚ ਬਿਲਕੁਲ ਸਕੂਲ ਹੁੰਦੇ ਸੀ ਸਾਡੀ ਮੈਡਮ ਵੀ ਇਹ ਡਾਇਲੋਗ ਮਾਰਦੇ ਹੁੰਦੇ ਸੀ ਤੇ ਬਈ ਸਫ਼ਾਈ ਤ ਦੇਖੋ ਫਿਰ ਆਪਣੇ ਵ ਸਫ਼ਾਈ ਤਾਂ ਦੇਖੋ ਆਪਣੇ ਵੱਲੋਂ ਤਾਂ ਦੇਖੋ ਕੋਸ਼ਿਸ਼ ਕਰਦੇ ਆਂ। ਪਰ ਹੁਣ ਜਿੰਨੀ ਹੋ ਸਕਦੀ ਐ ਪਤਾ ਕੀ ਸਾਰਿਆਂ ਦੀ ਜਿੰਮੇਵਾਰੀ ਏ, ਕੱਲੀ ਲੇਡੀ ਨੀ ਨੀ ਐ, ਹਾਊਸ ਵਾਈਫ ਥ੍ਰੀ ਬੀਬੀ ਚਲ ਔਨੇ ਇੱਕ ਵਾਰੀ ਸਫਾਈ ਕਰ ਤੀ ਤੇ ਤੁਸੀ ਮੁੜ ਤੇ ਖਿਲਾਰਾ ਪਾ ਦੋ, ਹੈਨਾ ਵੀ ਮੈਨੂੰ ਹੁੰਦੈ ਵੀ ਸਾਰੇ ਸਾਂਭਣ। ਬਾਰ ਬਾਰ ਦੇਖੋ ਆਪਾਂ ਵੀ ਗੰਧ ਚ ਥੋੜੀ ਨਾ ਹੱਥ ਤੇ ਮਾਰਾਂਗੇ ਆਪਾਂ ਵੀ ਦੇਖੋ ਨਾ ਤੋ ਕਿ ਹੁਣ ਨਾ ਟੋਇਲਟ ਸਾਫ਼ ਕਰਦੇ ਆ ਕਰ ਸਕਦੇ ਆਂ ਹੈਨਾ। ਆਪਾਂ ਤੇ ਦੇਖੋ ਰਸੋਈ ਦੇ ਵੀ ਕੰਮ ਕਰਨੇ ਆਂ ਹੱਥ ਅਪ ਪਣੇ ਵੀ ਸਾਫ਼ ਹੋਣਗੇ ਤਾਂਹੀ ਆਪਾਂ ਰਸੋਈ ਦਾ ਕੰਮ ਵੀ ਸਾਫ਼ ਸੁਥਰਾ ਕਰਾਂਗੇ ਨਾ। ਮੈਂ ਤਾਂ ਕਹਿੰਨੀ ਆਂ ਬੱਚਿਆਂ ਸਭ ਦੀ ਐ ਕੱਲੀ ਹੋਰ ਇਕੱਲੀ ਕੱਲੇ ਆਪਾਂ ਨੀ ਕੁਛ ਕਰ ਸਕਦੇ ਅ ਜਿੰਮੇਵਾਰੀ ਨਾ ਘਰ ਦੇ ਸਾਰੇ ਮੈਂਬਰ ਦੀ ਹੋਣੀ ਚਾਈਦੀ ਐ। ਮੈਂ, ਮੈਂ ਤੇ ਨਾ ਆਪਣੇ ਬੇਟੇ ਨੂੰ ਵੀ ਕਹਿੰਨੀ ਆਂ ਵੀ ਕੱਲਾ ਕੁੜੀ ਨੇ ਨੀ ਬੀ ਤੂੰ ਵੀ ਸਿੱਖ ਖਲੋ, ਤੂੰ ਵੀ ਭਾਂਡੇ ਮਾਂਝ, ਤੂੰ ਵੀ ਰਸੋਈ ਚ ਉੱਠ ਕੇ ਕਰ ਕੰਮ। ਕੱਲਾ ਆਪਣਾ ਫਰਜ਼ ਥੋੜ੍ਹੀ ਐ ਕਿ ਏ ਜਿੰਮਾ ਸਾਡਾ ਫੀਮੇਲ
ਜ਼ਰੂਰੀ ਐ। ਚਾਹੇ ਮੁੰਡਾ ਏ ਚਾਹੇ ਕੁੜੀ ਏ ਵੇਖੋ ਹੈਨਾ ਪਤੈ ਕੀ ਏ ਹੁਣ ਬਾਹਰ ਫੋਰਨ ਕੰਟਰੀ ਚ ਜਾ ਕੇ ਵੀ ਤਾਂ ਕਰ ਦੇ ਈ ਨੇ ਫੇਰ ਸਾਰਾ ਕੁੱਛ ਕਰਦੇ ਨੇ, ਮੁੰਡੇ ਕੀ ਨੀ ਕਰਦੇ।
ਉਹ ਤਾਂ ਮ ਹੋਰ ਮੈਂ ਕਿਹਾ ਸ਼ੌਕ ਆ, ਹਾਂ, ਬਿਲਕੁਲ ਨਹੀਂ। ਮੈਂ ਕਿਹਾ ਸ਼ੌਂਕ ਤੁਹਾਨੂੰ ਸਭ ਨੂੰ ਐ ਤੇ ਹੁਣੀ ਕੰਮ ਕਰੋ ਨਾ ਤੁਸੀਂ। ਪਤਾ ਕੀ ਐ, ਜਿੰਨਾ ਮਰਜੀ ਤੁਸੀਂ ਕਹਿ ਲਓ ਸਾਫ਼ ਸਫ਼ਾਈ ਲਈ ਆਪਾਂ ਗਲੀਆਂ ਚ ਜਦ ਤੱਕ ਕੂੜੇ ਆਲਾ ਦੀ ਚ ਹੈਗਾ ਕੂੜਾ, ਉਹ ਵੀ ਗੰਦ
ਸਹੀ ਗੱਲ ਆ, ਹੂੰ। ਇਹ ਤਾਂ ਹੈ ਲੋਕ ਨੀ ਨਾ ਸਮਝਦੇ ਹੁਣ ਅਸੀਂ ਤਾਂ ਆਪਣੇ ਘਰ ਦੇ ਬਾਹਰੋਂ ਸਾਫ਼ ਸਫ਼ਾਈ ਰੱਖਦੇ ਹਾਂ ਪੂਰੀ ਮੈਨੂੰ ਤਾਂ ਆਦਤ ਹੈ, ਮੈਂ ਝਾੜੂ ਲਗਾਂਦੀ ਹਾਂ ਧੋਂਦੀ ਵੀ ਹਾਂ, ਥੋੜੇ- ਥੋੜੇ ਪਾਣੀ ਨਾਲ ਕਈ ਵਾਰ ਧੋ ਵੀ ਦੇਈ ਜਦ ਸਭ ਚਲੋ ਜਿਆਦਾ ਪਾਣੀ ਨਹੀਂ ਵੇਸਟ ਕਰੀਦਾ ਜਿਆਦਾ ਪਾਣੀ ਤਾਂ ਫਿਰ ਵੇਸਟ ਨੀ ਕਰੀਦਾ ਹਨਾ ਗਲੀਆਂ ਧੋਣ ਤੇ
ਬੈਠ ਜਾਂਦੀ ਨਾ ਅ, ਥੜਾ ਸਾਫ਼ ਹੋ ਜਾਂਦਾ ਐ, ਬਸ ਹੋਰ ਕੁਛ ਨਹੀਂ ਹਾਂਜੀ।
ਉਹੀ ਐ ਨਾ ਵੀ ਪਰ ਉਹੀ ਐ ਵੀ ਜੇ ਬਾਹਰ ਹੋਰ ਅ ਅੜੋਸੀ ਪੜੋਸੀ ਨੀ ਸਫਾਈ ਕਰਦੇ ਫੇਰ ਉਹਦੇ ਨਾਲ ਵੀ ਫਿਰ ਦੇਖੋ ਗੰਦਗੀ ਫੈਲਦੀ ਹੈ ਬਹੁਤ
ਬਿਲਕੁਲ ਉਹ ਪਤਾ ਕੀ ਹੁੰਦਾ ਸੀ। ਪਹਿਲਾਂ ਜਦੋਂ ਹੁਣ ਤਾਂ ਚਲੋ ਹੋ ਹੌਲੀ ਨਾ ਲੋਕ ਖੁਦ ਵੀ ਅਵੇਅਰ ਹੋ ਗਏ। ਪਹਿਲਾਂ ਜਦੋਂ ਅਸੀਂ ਬੋਲਦੇ ਸੀ, ਲੋਕੀ ਲੜਦੇ ਐ ਵੀ ਸਾਡਾ ਬੂਆ ਜੀ ਅਸੀਂ ਜੋ ਮਰਜ਼ੀ ਕਰੀਏ ਤੁਹਾਨੂੰ ਕੀ ਪਰ ਨਹੀਂ ਮਤਲਬ ਨਾ ਇਹ ਚੀਜ਼ ਚਲੋ ਤੁਹਾਡੇ ਵਾਸਤੇ ਈ ਐ। ਹਰ ਇੱਕ ਦੀ ਦੇ ਦੇਖੋ ਅੱਜ ਕੱਲ੍ਹ ਬੱਚਿਆਂ ਨੂੰ ਇਨਫੈਕਸ਼ਨ ਅੱਜ ਕੱਲ ਕਿੰਨੀ ਭੀੜ ਦੇਖੋ ਡਾਕਟਰਾਂ ਦੀ ਲੱਗੀ। ਕੀ ਹੋ ਗਿਆ ਸੀ?
ਸਹੀ ਗੱਲ ਆ। ਉਹ ਗੰਦਗੀ ਕਰਕੇ ਹੀ ਹੁੰਦੀ ਆ, ਹੋਰ ਕੀ।
ਗੰਦਗੀ ਕਰ ਕੀ ਹੈ ਬਿਲਕੁਲ ਫਾਸਟ ਫੂਡ ਇੱਕ ਤਾਂ ਅੱਜ- ਕੱਲ ਜਿੰਨੀਆਂ ਕਾਟ ਇਹ ਨੀ ਪਤਾ ਕੀ ਚੱਕਰ ਹੈ, ਹੁਣ ਜਿੰਨੀਆਂ ਵੀ ਫੂਡ ਘੱਟ ਐ, ਦੇਖੋ ਤੁਸੀਂ ਧਿਆਨ ਦਿਓ। ਬਾਹਰ ਰੇੜੀਆਂ ਦੇ ਕੋਲ ਹੀ ਗੰਦ ਐ। ਤੁਸੀਂ ਨੋਟਿਸ ਕਰਿਓ ਕਦੀ ਗਲੀਆਂ ਚ ਹਨਾ। ਰੇੜੀਆਂ ਦੇ ਕੋਲ ਜਾਔ ਸਮੈਲ, ਰੇੜੀਆਂ ਵੀ ਦੇਖੋ ਤੁਸੀ ਲੋਕ ਕਿਵੇਂ ਖਾ ਲੈਂਦੇ ਤੁਸੀ ਦੇਖੋ ਉੱਥੇ ਈ ਖੜੇ ਐਂ, ਉੱਥੇ ਈ ਸਮੈਲ ਆ ਰੀ ਏ, ਉੱਥੇ ਈ ਖਾ ਰਏ ਐਂ। ਹੈਨਾ ਆਪਾਂ ਆਪਣੇ ਵੱਲੋਂ ਤਾਂ ਕੇ ਖਾ ਰਏ ਐਂ ਪਰ ਆਪਾਂ ਕਿਸੇ ਨੂੰ ਨਈ ਸਮਝਾ ਸਕਦੇ। ਚਲੋ ਉਹਨਾ ਦੀ ਵੀ ਰੋ ਜ਼ੀ ਰੋਟੀ ਐ।
ਸਈ ਗੱਲ ਐ। ਨਹੀਂ ਗ਼ਲਤ ਗੱਲ ਹੈ, ਨਾ ਫੇਰ ਐਵੇਂ ਬਿਮਾਰੀਆਂ ਫੈਲ ਦਿਆ ਇਹਦੇ ਨਾਲ ਕੀ ਫਾਇਦਾ ਗੰਦਾ ਖਾ ਕੇ ਹਨਾ, ਹੂੰ, ਹੈਜਾ ਹੋ ਗਿਆ ਜਾਂ ਕੁਛ ਹੋਰ ਪੇਟ ਦੀ ਇਨਫੈਕਸ਼ਨ ਹੋ ਗਈ ਕਿੰਨੇ ਕਿੰਨੇ ਦਿਨ ਲੋਕ ਹੋਸਪਿਟਲ ਚ ਪਏ ਰਹਿੰਦੇ ਆ ਦੇਖੋ ਫਿਰ, ਹੂੰ।
ਕੁਲਰ ਚ ਪਾਣੀ ਖੜਾ ਰਹਿੰਦਾ ਹਨਾ।
ਸਮੈਲ ਆਦੀ ਹੈ, ਕਿੰਨੀ ਸਮੈਲ ਜੇ ਥੋੜੇ ਦਿਨ ਬਾਅਦ ਕੂਲਰ ਲਗਾਓ, ਫੇਰ ਉਹ ਪਾਣੀ ਚ ਕਿੰਨੀ ਸਮੈਲ ਆਦੀ ਰਹਿੰਦੀ ਹੈ, ਹੂੰ।
ਤੇ, ਆਦੇ ਤਾਂ ਦੇਖੋ ਸਾਡੀ ਸੇਫਟੀ ਲਈ ਹੈ ਨਾ, ਆਦੇ ਤਾਂ ਸਾਡੇ ਵਾਸਤੇ ਹੀ ਹੈ ਵੀ ਤੁਸੀਂ ਇਹਨੂੰ ਸਾਫ਼ ਕਰੋ। ਪਾਣੀ ਬਦਲੋ। ਫ ਸਾਡੇ ਵੀ ਇੱਕ ਦੋ ਵਾਰੀ ਆਏ ਹੈ। ਬਟਬੀ ਚਲੋ ਟੱਚ ਵੁੱਡ ਸਾਡਾ ਕੂਲਰ ਠੀਕ ਸੀਗਾ।
ਹਾਂਜੀ,
ਕਹਿੰਦੇ ਵੀ ਠੀਕ ਹੈ। ਕਿਉਂਕਿ ਦੇਖੋ ਡੇਂਗੂ ਫੈਲਦਾ ਹਨਾ ਇਨਫੈਕਸ਼ਨ ਹੁੰਦੀ ਹੈ ਹੂੰ ਪਰ ਇਹ ਚੀਜ਼ ਨਾ ਕੋਈ-ਕੋਈ ਸਮਝ ਦਾ ਹਰ ਕੋਈ, ਨਹੀਂ ਸਮਝਦਾ ਬਲਕਿ ਸਭ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ, ਆਪ ਤੋ ਕਿਉਂਕਿ ਦੇਖੋ ਸਰਕਾਰ ਵੀ ਕਿੰਨੀ ਕੁ ਹੱਦ ਤੱਕ ਹਨਾ,
ਹੂੰ, ਸਰਕਾਰ ਤਾਂ ਆਪਣੇ ਵੱਲੋਂ ਸੁਵਿਧਾਵਾਂ ਦਿੰਦੀ ਐ ਦੇਖੋ, ਹੁਣ ਡਸਟਬਿਨ ਲੱਗੇ ਹੁੰਦੇ ਆ ਹਨਾ, ਹੁਣ ਡਸਟਬਿਨ ਲੱ ਅੱਗੇ ਹੁੰਦੇ ਐ ਲੋਕ ਇਹ ਕੁੜੇ ਵਾਲੇ ਵੀ ਜਿਹੜੇ ਸਾਡੇ ਘਰਾਂ ਚ ਕੂੜਾ ਲੈ ਕੇ ਜਾਂਦੇ ਉਹ ਵੀ ਕਈ ਵਾਰ ਐਵੀ ਇੱਧਰ ਉੱਧਰ ਸਿੱਟ ਹੁੰਦੇ ਆ ਕੂੜਾ ਲੈ ਜਾ ਕੇ ਲਿਫਾਫੇ ਹਨਾ, ਤੇ ਦੇਖੋ। ਜਿਹੜੇ ਲੋਕ ਨੇ ਉਹ ਵੀ ਡਸਟਬਿਨਾਂ ਚ ਨੀ ਪਾਦੇ ਜਦੋਂ ਤੁਹਾਨੂੰ ਉਹਨਾਂ ਨੇ ਲਾਲ ਡਸਟਬਿਨ ਹਰਾ ਡਸਟਬਿਨ ਅਲੱਗ ਲਾ ਕੇ ਦਿੱਤਾ, ਤੁਸੀਂ ਉਹਦੇ ਵਿੱਚ ਪਾਓ ਨਾ, ਹਾਂ, ਉਹਦੇ ਚ ਵੀ ਨਾ ਬਾਹਰ ਸੁਟ ਦਿੰਦੇ ਆ ਕੂੜਾ, ਹੂੰ।
ਗੰਦਗੀ ਬਰਦਾਸ਼ਤ ਹੋਣ ਵਾਲੀ ਹੈ। ਉਹਨਾਂ ਪਿੱਛੇ ਜਿ ਸਾਡੇ ਨਾਲੀਆਂ ਕਰ ਕਿ ਬੜਾ ਕੂੜਾ ਜੇ ਸਮੈਲ ਆ ਜਾਂਦੀ ਸੀ, ਜਦੋਂ ਕੋਈ ਪਾਣੀ ਖੜ
ਹਾਂਜੀ, ਸਹੀ ਗੱਲ ਹੈ। ਹੈਲੋ,
ਸਾਡੀਆ ਇਧਰ ਨਾਲੀਆਂ, ਬੰਦ ਕਰਤੀਆਂ ਇਹਨਾਂ ਨੇ, ਹੈਲੋ, ਮੈਂ ਕਿਹਾ ਨਾਲੀਆਂ ਬ ਨਾਲੀਆਂ ਬੰਦ ਨਾਲੀਆਂ ਬੰਦ ਹੋ ਗਈਆਂ, ਹਾਂਜੀ ਨਾਲੀਆਂ ਸਮੈਲ ਬੜੀ ਆਦੀ ਸੀ, ਨਾ ਹੋਰ ਤੁਹਾਡੇ ਵੀ ਉੱਥੇ ਐਸੀ ਸਿਸਟਮ ਤੁਮ ਠੀਕ ਆ। ਸਫ਼ਾਈ ਦਾ ਨਾਲੀਆਂ ਦਾ,
ਟਮ ਠੀਕ ਹੈ ਨਹੀਂ ਹੁਣ ਤਾਂ ਦੇਖੋ, ਅੰਡਰਗਰਾਉਂਡ ਸੀਵਰੇਜ ਪੈ ਗਈ ਹੁਣ ਹੁਣ ਨੀ ਹੈਗਾ, ਨਾਲੀਆਂ ਤਾਂ ਖਤਮ ਹੀ ਹੋਈਆਂ ਹੁਣ ਤਾਂ ਚੈਂਬਰ ਹੁੰਦੇ ਨੇ ਚੈਂਬਰ ਸਾਫ ਕਰ ਦਿੰਦੇ ਆ, ਹਾਂਜੀ-ਹਾਂਜੀ, ਵਧੀਆ ਠੀਕ ਹੈ।
ਅੱਛਾ ਤੁਹਾਡਾ ਠੀਕ, ਹਨਾ, ਸਾਡੇ ਠੀਕ ਸੀਗੀ ਦਿੱਕਤ ਹੁਣ ਥੋੜ੍ਹੀ ਠੀਕ ਹੋਈ ਹੈ। ਸਾਡੇ ਪਹਿਲਾਂ ਸੀਗੀ ਦਿੱਕਤ ਸਫ਼ਾਈ ਦੀ ਨਾ। ਸਾਡੇ ਜਿਵੇਂ ਸਾਹਮਣੇ ਕਿਸੇ ਨੇ ਅੱਛਾ ਸਾਡੇ ਇੱਥੇ ਥੋੜ੍ਹੀ ਜਿਹੀ ਅੱਗੇ ਜਾ ਕੇ ਕੂੜੇ ਵਾਲਾ ਕੂੜਾ ਸੁੱਟ ਦਿੰਦਾ ਐ। ਬੜਾ
ਉਹ ਸਾਡੇ ਵੀ ਇੱਥੇ ਖਾਲੀ ਪਲਾਟ ਹੈ ਅਸੀਂ ਵੀ ਨਹੀਂ ਅਸੀਂ ਵੀ ਫੇਰ ਕੰਪਲੇਂਟ ਕੀਤੀ ਫੇਰਨੂੰ ਬੋਰਡ ਲਗਾ ਗ ਉਹ ਵੀ ਜਿਹੜੇ ਜੀ ਦੁਬਾਰਾ ਹੁਣ ਕੋਈ ਪੜ ਸਾਡੇ ਇੱਥੇ। ਕੈਮਰੇ ਲੱਗੇ ਨਾ ਲੋਕਾਂ ਦੇ
ਅੱਛਾ ਅੱਛਾ ਉਹ ਜੇ ਲੱਗੇ ਤਾਂ ਹੁੰਦੇ ਆ ਪਰ ਹਾਂ ਬਿਲਕੁਲ ਬਿਲਕੁਲ ਅੱਛਾ ਅੱਛਾ। ਇਹ ਫਿਰ ਕਲੋਨੀ ਵਾਲਿਆਂ ਨੇ ਲਿਖ ਕੇ ਲਾਇਆ ਸਭ ਸਾਰ ਨੇ ਲਿਖ ਕੇ ਲਾਇਆ।
ਨਾ ਨਾ ਅਸੀਂ ਉਹਨਾਂ ਨੂੰ ਮਿਲ ਉਸੀਪਲ ਕਮੇਟੀ ਵਾਲਿਆਂ ਨੂੰ ਉਹ ਕੀਤੀ। ਤਾਂ ਕੰਪਲੇਂਟ ਕੀਤੀ ਫੇਰ ਉਹਨਾਂ ਉਹ ਲਗਾ ਹੀ ਗਏ ਉੱਥੇ ਬੈਨਰ ਹੀ ਲਾਏ ਉਹ ਕਹਿੰਦੇ ਜੇ ਹੁਣ ਮਿਲ ਗਿਆ ਕੋਈ ਦੇਖ ਦੀ ਕੈਮਰੇ ਦੇ ਵਿੱਚੋਂ ਸਿੱਟਦਾ ਕੂੜਾ ਹੁਣੀ ਕੋਈ ਲੋਕ ਸੁਟ ਕੇ ਜਾਂਦੇ ਪੰਜ ਹਜ਼ਾਰ ਰੁਪਏ ਲੈ ਲਾਗੇ।
ਹਾਂ ਸਾਡੇ ਵਿੱਚ ਪਤਾ ਕੀ ਹੈ ਹੁਣ ਜਿਵੇਂ ਕਿਸੇ ਤੋਂ ਕੋਈ ਘਰ ਬਣ ਰਿਹਾ। ਹਨਾ ਕੋਈ ਆਪਣੀ ਘਰ ਬਣਾ ਰਿਹਾ ਕੁਛ ਕਰ ਰਿਹਾ ਉਹ ਸਾਰਾ ਮਲਬਾ ਕਿਸੇ ਨੇ ਸੁੱਟਿਆ ਹੁੰਦਾ ਹਨਾ। ਹੁਣ ਆਪਾਂ ਉਸ ਚ ਕੁਛ ਕਹਿ ਵੀ ਨੀ ਸਕਦੇ। ਅਗਲਾ ਕਹਿੰਦਾ ਜੀ ਅਸੀਂ ਘਰ ਬਣਾ ਰਹੇ ਇਹ ਇਹ ਚਿੜਦੇ ਆ
ਉਹ ਚੜਦੇ ਆ।
ਉਲਟੀ ਗਲ ਲੈ ਜਾਂਦਾ ਬਸ ਇੰਨਾ ਕਈ ਦਾ ਵੀ ਚੱਕ ਲਓ ਉਹ ਨਾ ਫੇਰ ਮਿੱਟੀ ਚ ਮਿੱਟੀ ਸੁੱਟ ਦਿੰਦੇ ਨੇ ਮਿੱਟੀ ਚ ਘਾਹ ਆ ਜਾਂਦਾ ਹੈ। ਬਸ ਆਪਣੇ ਵਲੋਂ ਤਾਂ ਅਸੀਂ ਹਰ ਆਪਾਂ ਵੀ ਕਰਵਾਦੇ ਹਾਂ ਬਟ ਚਲੋ। ਦੇਖੋ ਕੱਲੇ ਇੱਕ ਬੰਦਾ ਨੀ ਸਕਦਾ ਜਿਵੇਂ ਆਪਾਂ ਘਰ ਵਿੱਚ ਕਹਿੰਦੇ ਹਾਂ ਨਾ ਕਿ ਸਭ ਮਿਲ ਕੇ ਕੰਮ ਕਰਨ ਇਵੇਂ ਸੁਸਾਇਟੀ ਵਿੱਚ ਸਭ ਨੂੰ ਮਿਲ ਕੇ ਹਨਾ ਬਾਹਰ ਵੀ ਸਭ ਦਾ ਫਰਜ਼ ਹੈ ਚਲੋ ਤੁਸੀਂ ਵਧੀਆ ਤੁਸੀਂ ਐਫਰਟ ਕਰਦੇ ਹੋ ਵੀ ਤੁਸੀਂ। ਕੈਮਰੇ ਲਗਾਏ ਹੈ ਉਹ
ਨਹੀਂ ਸਾਡੇ ਇੱਥੇ ਸਭ ਦੇ ਹੀ ਲੱਗੇ ਹੋਏ। ਹਨਾ, ਵਧੀਆ ਸਾਡਾ ਮੁਹੱਲਾ ਹੈ ਇੱਥੇ ਸਭਦੇ ਹੀ ਲੱਗੇ ਹੋਇਆ ਲੋਕਾਂ ਦੇ
ਸਾਡੇ ਇੱਥੇ ਨ ਨਾ ਕੋਈ ਇੰਨਾ ਸਮਝਦਾ ਜਿੰਮੇਵਾਰੀ ਨੀ ਲੈਂਦਾ ਪਤਾ ਕੀਹਨੇ ਅਸੀਂ ਕਿਉਂ ਕਹੀਏ, ਅਸੀਂ ਕਿਉਂ? ਕਿਸੇ ਨਾਲ ਪੰਗਾ ਲਈਏ। ਬਸ- ਬਸ ਉਹ ਸਾਰਿਆਂ ਨੇ ਆ ਹੀ ਉਹ ਗੱਲ ਫੜ ਰ ਠੀਕ ਹੈ।
ਹਮ, ਨਹੀਂ ਪੰਗੇ ਦੀ ਗੱਲ ਨੀ ਬਿਮਾਰੀ ਤਾਂ ਫੇਰ ਸਭ ਨੂੰ ਹੀ ਲੱਗਣੀ ਹੈ। ਨਾ ਸਾਰੇ ਉਹ ਹੁੰਦੇ ਜੇ ਸਾਰੇ ਮਿਲ ਕੇ ਕੀ ਕਹਿਣ ਫਿਰ ਅਗਲਾ ਮਾਈਨ ਵੀ ਨੀ ਕਰਦਾ ਇੱਕ ਬੰਦਾ ਕਹਿੰਦਾ ਫਿਰ ਅਗਲਾ ਦਾ ਇਹ ਕਹਿ ਰਹੇ ਆ ਜੇ ਚਾਰ ਬੰਦੇ ਜਾ ਕੇ ਇਕੱਠੇ ਗੱਲ ਹੋ ਕਰਨ ਫੇਰ ਹੋਰ ਗੱਲ ਹੋ ਜਾਂਦੀ ਹੈ ਵੀ ਚਲੋ
ਨਹੀਂ -ਨਹੀਂ ਠੀਕ। ਬਿਲਕੁਲ, ਹੁਣ ਮੀਂਹ ਏ ਬਰਸ਼ਾ- ਬਾਰਿਸ਼ਾਂ ਮੱਖੀਆਂ ਭਿੰਣ ਦੀਆਂ ਉਹੀ ਖਾਣੇ ਤੇ ਬੈਠਦੀਆਂ। ਹਨਾ, ਫਿਨਾਇਲ ਦੇ ਪੋਚੇ ਮਾਰੋ। ਕਰੋ ਘਰ ਸਾਫ਼ -ਸੁਥਰਾ ਰਹੇ। ਕੋਸ਼ਿਸ਼ ਕਰਾਂਗੇ ਆਪਾਂ ਵੀ। ਚਲੋ ਵਧੀਆ, ਤੁਸੀਂ ਵਧੀਆ ਆਈਡੀਆ ਦਿੱਤਾ ਕਿ ਕੰਪਲੇਂਨ ਕਰੋ ਤੇ
ਨਹੀਂ ਦੇਖੋ ਬੈਨਰ ਲਗਾ ਕੇ ਉਹ ਬੈਨਰ ਦਾ ਬੜਾ ਇਫੈਕਟ ਪਿਆ। ਹਨਾ, ਹਮ, ਬੈਨਰ ਲਗਾ ਗ ਨਾ ਉਹ ਫੇਰ ਉਹਦਾ ਇਫੈਕਟ ਪੈ ਗਿਆ ਬਹੁਤ। ਚਲੋ ਮਿਲਦੇ ਆ ਕਦੇ ਗੱਲ ਕਰਾਂਗੇ ਫੇਰ ਬੈਠ ਕੇ ਹਨਾ। ਹੋਰ ਕੋਈ ਸੋਲਿਊਸ਼ਨ ਲੱਭਦੇ ਆ। ਤੁਹਾਡਾ ਅਗਰ ਮੁਹੱਲਾ ਸਾਫ ਰੱਖਣ ਦਾ।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 ਹ